ਹੈਲੋ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਹੋਰ ਸੁਣਾਓ ਜੀ?
ਹਾਂਜੀ ਠੀਕ ਹਾਂਜੀ ਠੀਕ। ਹਾਂਜੀ ਸਭ ਬੜੀਆ ਸੀ।
ਹੋਰ ਦੱਸੋ ਕੀ ਹੁਕਮ? ਹੈਲੋ। ਉਹਨੇ ਕੱਟ ਹੀ ਦਿੱਤਾ ਕਾਲ ਹੀ ਖਰਾਬ ਹੈਲੋ
ਹੈਲੋ ਹਾਂਜੀ। ਹੈਲੋ ਹਾਂ ਹਾਂਜੀ ਹਾਂਜੀ। ਹਾਂਜੀ ਹਾਂਜੀ ਆ ਰਹੀ ਹੈ ਬਿਲਕੁਲ ਆ ਰਹੀ ਹੈ। ਠੀਕ ਠੀਕ ਹੈ ਜੀ ਹੋਰ ਤੁਸੀਂ ਠੀਕ ਹੋ? ਪਰਿਵਾਰ ਸਭ ਵਧੀਆ ਹਾਂਜੀ ਹਾਂਜੀ ਹਾਂਜੀ ਬੋਲੀਏ।
ਬੋਲੋ।
ਹਾਂਜੀ ਸੋਲਰ ਪੈਨਲ ਲਗਵਾਉਣਾ ਸੀ ਅਸੀਂ
ਅਹੱ
ਥੋੜਾ ਪਤਾ ਹੋਵੇ ਤੇ ਉਹਦੇ ਬਾਰੇ
ਸੋਲਰ ਪੈਨਲ ਤੁਹਾਡੇ ਘਰ ਕਿੰਨੇ ਕਮਰੇ ਨੇ
ਸਾਡੇ ਘਰ ਦੋ ਤੇ ਕਮਰੇ ਹੈਗੇ ਨੇ ਇੱਕ ਲੋਬੀ ਹੈਗੀ ਹੈ ਕਿਚਨ ਹੋ ਗਈ ਔਰ ਬਸ ਇਹੀ ਹੀ ਹੈ
ਤੇ ਮੀਟਰ ਕਿੱਤੇ ਮੀਟਰ ਕਿੰਨੇ ਕਿਲੋ ਵਾਟ ਦਾ ਲੱਗਿਆ ਆ
ਤੇ ਇਹ ਤਾਂ ਹੁਣ ਇਹਨਾਂ ਨੂੰ ਹੀ ਪਤਾ ਹੋਏਗਾ ਜੀ
ਦੇਖੋ ਜੀ, ਮੈਂ ਤੁਹਾਨੂੰ ਦੱਸਦਾ ਜਿਹੜਾ ਮੀਟਰ ਹੈ ਨਾ ਜੀ ਉਹ ਤਿੰਨ ਕਿਲੋ ਵਾਟ ਦਾ ਹੋਣਾ ਚਾਹੀਦਾ।
ਹਾਂ ਤੇ ਏਸੀ ਜਿਹੜਾ ਵੇ ਏਸੀ ਦੋ ਲੱਗੇ ਨੇ ਮੱਤਲਬ ਦੋ ਤੇ ਵੈਸੇ ਤਾਂ ਤਿੰਨ ਲੱਗਣੇ ਈ ਲੱਗਣੇ ਨੇ ਉੱਥੇ
ਤਿੰਨ ਏਸੀ ਲੱਗ ਜਾਣ ਚਾਹੇ ਮੀਟਰ
ਹੈਲੋ
ਹੈਲੋ ਮੀਟਰ ਜਿਹੜਾ ਤਿੰਨ ਕਿਲੋ ਵਾਟ ਦਾ ਹੋਣਾ ਚਾਹੀਦਾ।
ਅੱਛਾ ਅੱਛਾ ਜੀ ਠੀਕ ਹੈ ਠੀਕ ਹੈ ਤੇ ਇਹਦੇ ਵਿੱਚ ਹਾਂਜੀ ਹਾਂਜੀ ਇੱਥੇ ਕੌਣ ਲਾਉਂਦਾ ਹੈ ਜੁਗਾਦਰੀ ਚ ਜੀ
ਉਹ ਮੈਂ ਦੱਸ ਦਾਂਗਾ ਇਹਦੇ ਚ ਤੁਹਾਨੂੰ ਹੈ ਕਿ ਤਿੰਨ ਕਿੱਲੋ ਵਾਡ ਤੇ ਅਠੱਤਰ ਹਜ਼ਾਰ ਰੁਪਏ ਸਬਸਿਡੀ ਆ ਜਾਏਗੀ ਇੱਕ ਲੱਖ ਅੱਸੀ ਹਜ਼ਾਰ ਰੁਪਏ ਦਾ ਲੱਗੇਗਾ।
ਅੱਛਾ ਤਾਂ ਉਹ ਇਹ ਬੈਂਕ ਬੂਕ ਤਾਂ ਲੋਨ ਹੋਏਗਾ ਕੀ ਹੋਏਗਾ ਕੀ ਸਿਸਟਮ ਹੈਗਾਦਾ।
ਕਹਿ ਕੁੱਛ ਤੁਹਾਨੂੰ ਦੇਣਾ ਪਏਗਾ ਵਨ ਫੋਰਥ
ਤੇ ਉਹ ਮੈਂ ਤੇ ਇਹ ਵੀ ਸੁਣਿਆ ਬਈ ਪਹਿਲਾਂ ਕੁਛ ਨੀ ਦੇਣਾ ਪੈਂਦਾ। ਬਈ ਇਵੇਂ ਹੀ ਲੱਗ ਜਾਂਦਾ ਵੇ। ਤੇ ਉਹ ਕਿਸ਼ਤ ਬਣਾ ਦਿੰਦੇ ਨੇ।
ਹਾਂ ਉਹ ਵੀ ਸਿਸਟਮ ਹੈਗਾ ਜੀ, ਜੀਰੋ, ਜੀਰੋ ਪਰਸੈਂਟ ਤੇ ਵੀ ਹੈਗਾ। ਉਹਦੇ ਤੁਹਾਨੂੰ ਹੈ ਕਿ ਹਾਂ ਉਹਦੇ ਇਹ ਹੈ ਕਿ ਤੁਹਾਨੂੰ ਅਗਰ ਤਿੰਨ ਕਿੱਲੋ ਵਾਟ ਦਾ ਤੁਹਾੱਡਾ ਲੋਡ ਹੈਗਾ। ਤੇ ਤੁਹਾਨੂੰ ਅਠੱਤਰ ਹਜ਼ਾਰ ਰੁੱਪਏ ਮਾਫ਼ ਹੋ ਜਾਣਗੇ ਸਬਸਿਡੀ
ਅੱਛਾ, ਠੀਕ ਆ। ਅੱਛਾ-ਅੱਛਾ। ਵੈਸੇ ਤੁਹਾਡੇ ਘਰ ਲੱਗਿਆ ਹੋਇਆ ਕਿਸੇ ਦੇ ਇੱਧਰ-ਉੱਧਰ ਪੜੋਸ ਚ
ਹਾਂ ਇੱਕ ਸਾਡੇ ਆ। ਸਾਡੇ ਆਂਟੀ ਹੈਗੇ ਨੇ ਉਹਨਾਂ ਦੇ ਲੱਗਿਆ, ਉਹਨਾਂ ਦਾ ਮੁੰਡਾ ਵੀ ਸੋਲਰ ਪੈਨਲ ਦਾ ਕੰਮ ਕਰਦਾ।
ਹਾਂ ਤੇ ਐਸਾ ਐ, ਉਹਨਾਂ ਕੋਲੋਂ ਪੁੱਛ ਕੇ ਦੱਸਣਾ ਜੀ। ਫਿਰ ਅਸੀਂ ਇਹਨਾਂ ਦੇ ਕੋਲੋਂ ਪੁੱਛਾਂਗੇ ਫਿਰ ਗੱਲਬਾਤ ਕਰਾਂਗੇ।
ਹਾਂ।
ਕਿਉਂਕਿ ਸਾਡੇ ਇੱਧਰ ਆਸ ਪੜੋਸ ਤੇ ਵਿੱਚ ਵੀ ਕਾਫੀ ਲੋਕ ਹੈਗੇ ਨੇ ਜੋ ਲੰਗਵਾਣਾ ਚਾਹੁੰਦੇ ਨੇ ਇਸ ਚੀਜ਼ ਨੂੰ ਮੱਤਲਬ ਹੁਣ ਆਣੇ ਵਾਲੇ ਟਾਈਮ ਵਿੱਚ ਦੇਖੋ ਇਸ ਚੀਜ਼ ਦਾ ਹੈਗਾ ਵੇ, ਇਹ ਚੀਜ਼ਾਂ ਮੀਟਰ ਵਗੈਰਾ ਤੇ ਸਭ ਬੱਸ ਪਰੇ ਹੀ ਹੋ ਜਾਣ ਹੁਣ, ਮੋਦੀ ਜੀ ਨੇ ਮੈਂ ਕੰਮ ਹੀ ਐਸੇ ਕਰਤੇ ਨੇ
ਹਾਂਜੀ-ਹਾਂਜੀ-ਹਾਂਜੀ।
ਇੱਕ ਤਰਫੋਂ ਅੱਛਾ ਵੀ, ਨਹੀਂ ਦੇਖੋ ਇੱਕ ਤਰਫੋ ਅੱਛਾ ਵੀ ਐ। ਦੇਖਾ ਜਾਏ ਤੇ ਇੱਕ ਤਰਫ ਸੇ, ਜ਼ੀਰੋ ਪਰਸੈਂਟ ਤੇ ਹੋ ਹੀ ਜਾਂਦਾ ਏ ਨਾ ਫਿਰ ਨਿਲ ਹੋ ਜਾਂਦਾ। ਇਹ ਤੇ ਬਟ ਸਾਡੇ ਇੱਥੇ ਕੋਈ ਲਾ ਕੇ ਗਿਆ ਸੀ। ਉਹ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੂੰ ਸਮਝ ਹੀ ਨਹੀਂ ਆਇਆ। ਫਿਰ ਮੈਂ ਉਹਨਾਂ ਨੂੰ ਇਹ ਸਮਝਾਇਆ ਕਿ ਬਈ ਤੁਸੀਂ ਬਿਜਲੀ ਨੂੰ ਚਲਾਓ। ਕਿਉਂਕਿ ਜੇ ਤੁਸੀਂ ਚਲਾਓਗੇ ਹੀ ਨਹੀਂ ਤੇ ਫਿਰ ਤੁਹਾਨੂੰ ਬਿੱਲ ਦਾ ਪਤਾ ਕਿਸ ਤਰ੍ਹਾਂ ਚਲ, ਉਹਦੇ ਚੋਂ ਬਈ ਘੱਟ ਕੁ ਘੱਟ ਕਰੋ, ਉਹ ਤੁਸੀਂ ਜਿੰਨੀ ਬਿਜ ਬਿਜਲੀ ਉਨਾ ਤੇ ਬਣਾਏਗੀ ਨੀ ਜਿਨੀ ਚ ਜਿੰਨੇ ਵੀ ਤੇ ਉਹਦੇ ਚ ਇਹ ਹੁੰਦਾ ਨਾ ਰਾਤੀ ਵੀ ਤੁਸੀਂ ਉਹਨੂੰ ਯੂਜ ਭਰੋਗੇ, ਉਹਨੂੰ ਚਲਾਣੇ ਤੋਂ ਬਾਅਦ ਤੇ ਮਤਲਬ ਜਦੋਂ ਮਤਲਬ ਵੀ ਲਾਂਦਾ, ਉਹਦੇ ਵਿੱਚ ਜੋ ਰਿਹਾਸ਼ ਕਰਦੇ ਨੇ ਜਾਂ ਜੋ ਵੀ ਇਹ ਕੱਟਦੇ ਨੇ ਉਹ ਹੁੰਦਾ। ਉਹ ਚਲਾਦੇ ਹੀ ਨਹੀਂ ਸੀ। ਮੈਂ ਕਿਹਾ ਉਹ ਤੇ ਫਿਰ ਉਧਰ ਚਲੀ ਜਾਏਗੀ। ਉਹ, ਮੈਂ ਕਿਹਾ
ਸੋਲਰ ਪੈਨਲ ਤੇ ਇਹ ਹੁੰਦਾ ਕਿ ਉਹ ਮੀਟਰ ਆਪਣਾ ਲਾ ਕੇ ਜਾਂਦੇ ਨੇ ਤੇ ਉਹ ਬਿਜਲੀ ਤੁਹਾਡੇ ਬਿਜਲੀ ਵਾਲੇ ਮੀਟਰ ਨਾਲ ਹੀ ਕਨੈਕਟ ਕਰ ਜਾਂਦੇ ਨੇ, ਉਹ ਜਿੰਨਾ ਤੁਹਾਡੀ ਫੀਟੀਗਂ ਆਈ ਜਿਸ ਤਰਾ ਮਤਲਬ ਜੋ ਵੀ ਆਯਾ, ਅਗਰ ਤੋਆਡੀ ਵੱਧ ਐ, ਤੇ ਤੁਹਾਨੂੰ ਦੀ ਡਿਪਾਟਮੈਂਟ ਪੈਸੇ ਭੇਜੇਗਾ।
ਅੱਛਾ, ਅੱਛਾ ਜੀ, ਠੀਕ ਏ। ਕੋਈ ਨ ਇਸ ਬਾਰ ਕਰਾਂਗੇ ਆ ਵੀ ਜ਼ਰੂਰੀ ਹੋ ਗਿਆ ਹੁਣ, ਇੰਨੇ-ਇੰਨੇ ਬਿੱਲ ਕਿੱਥੋਂ ਦੇਈਏ।
ਹਾਂਜੀ-ਹਾਂਜੀ।
ਬਿੱਲ ਬਹੁਤ ਜਿਆਦਾ ਹੋ ਜਾਂਦੇ ਨੇ ਉਹ ਸਾਡੇ ਪੜੋਸੀਆਂ ਦਾ ਆਇਆ। ਅੱਸੀ ਹਜ਼ਾਰ ਰੁਪਏ, ਉਹ ਕਹਿੰਦੇ ਅਸੀਂ ਕੀ ਕਰੀਏ ਕੀ ਨਾ ਕਰੀਏ, ਬਹੁਤ ਮੁਸ਼ਕਲ
ਹਾਂਜੀ-ਹਾਂਜੀ। ਉਹ ਕਹਿ ਰਹੇ ਤਿੰਨ ਸੌ ਰੁਪਏ ਤੋਂ ਸਾਡਾ ਜ਼ਿਆਦਾ ਬਿੱਲ ਆਉਂਦਾ ਨਹੀਂ, ਜਦੋਂ ਦਾ ਸੋਲਰ ਪੈਨਲ ਲਾਇਆ ਢਾਈ ਤਿੰਨ ਸੌ, ‌ਢਾਈ ਤਿੰਨ ਸੌ
ਹਾਂ ਐ ਤੇੇ ਐਹੀ ਈ, ਮੇਰੇ ਖਿਆਲ ਐ। ਕਈ ਵਾਰੀ ਪਾ ਜੈਦਾ ਕਰ ਲੋਗੇ, ਪੰਜ ਸੋ ਹੋ ਜਾਏਗਾ ਜੈਦਾ, ਜੈਦਾ ਓਸ ਤੋ ਉੱਤੇ ਨੀ ਹੋ ਸਕਦਾ ਜੀ।
ਹਾਂਜੀ, ਹਾਂਜੀ
ਹੋਰ ਸਭ, ਠੀਕ ਠਾਕ ਜੀ।
ਠੀਕ ਜੀ, ਤੁਸੀ ਮਤਲਬ ਕੋਠੇ ਤੇ ਈ ਲਵਾਣਾ ਜੀ।
ਹਾਂਜੀ, ਉੱਪਰ ਹੀ ਲਗਵਾਣਾ, ਕੋਠੇ ਤੇ ਹੀ ਲਵਾਵਾਂਗੇ। ਜਿਦਾਂ ਕੋਈ ਵੈਸੇ ਉੱਪਰ ਟੈਂਕ ਮੋਨਟੀ ਬਨੀ ਹੋਈ ਏ, ਮੋਨਟੀ ਦੇ ਨਾ ਮੁਸ਼ਕਿਲ ਹੋਏਗਾ, ਕਯੋਂਕਿ ਨਾਲ ਵਾਲੇਆਂ ਦੀ ਦਵਾਰ ਵੀ ਪੈਂਦੀ ਏ ਤਾਡੇ ਆਸ, ਪੜੋਸਚ ਜੇੜੇ ਹੈਗੇ ਨੇ ਓ ਫੇਰ ਮਜ਼ਾ ਨੀ ਆਣਾ ਲੰਗਵਾਨ ਦਾ, ਤੇ ਏਦਾ ਵਾਸ਼ਿੰਗ ਕਿਸ ਤਰਾ ਹੁੰਦਾ, ਵਾਸ਼ਿੰਗ ਕਰਨ ਆਸਤੇ ਵੀ ਬੰਦੇ ਆਂਦੇ ਹੋਣੇ ਮੇਰੇ ਖਿਆਲ ਹਲੋ।